ਹੈਲੋ।
ਹੈਲੋ।
ਹੈਲੋ, ਸਾਸ੍ਰੀ ਕਾਲ ਜੀ।
ਸਾ਼ਸੀ਼ ਕਾਲ ਜੀ।
ਕਿਵੇਂ ਓ?
ਬਦੀਆ ਜੀ, ਤੁਸੀਂ ਦੱਸੋ ਤੇ?
ਵਦੀਆ, ਹੋਰ ਘਰੇ ਕਿਵੇਂ ਨੇ ਸਾਰੇ?
ਸਾਰੇ ਬਦੀਆ ਤੁਸੀਂ ਦੱਸੋ ਜੀ ਕਿਵੇਂ ਨੇ?
ਵਦੀਆ। ਅੱਜ ਅਸੀਂ ਇੱਕ ਬੋਤ ਈ ਸੰਵੇਦਨਸ਼ੀਲ ਪਰ ਬੇਹੱਦ ਜਰੂਰੀ ਵਿਸ਼ੇ ਤੇ ਗੱਲ ਕਰਨ ਜਾ ਰਏ ਆਂ।
ਹਾਂਜੀ।
ਓ ਐ ਕੰਨੇਆ ਭ੍ਰੂਣ ਹੱਤੇਆ।
ਹਾਂਜੀ।
ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਜਦੋਂ ਅਸੀਂ ਦੋ ਹਜ਼ਾਰ ਛੱਬੀ ਵਿੱਚ ਵੀ ਜੀ ਰਏ ਹਾਂ। ਏ ਬੁਰਾਈ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਮਜੂਦ ਹੈ। ਤੁਹਾਡੀ ਇਸ ਬਾਰੇ ਕੀ ਖਿਆਲ ਆ ਕੀ ਤੁਸੀਂ ਸੱਚਮੁੱਚ ਬਦਲ ਰਏ ਓਂ?
ਹਾਂਜੀ, ਕੁੜੀ ਬਿਨਾ ਕੋਈ ਜਿਦਗੀ ਨੀ ਹੈਗੀ ਜੀ।
ਬਿਲਕੁਲ, ਅੱਗੇ ਨੀ ਵੱਦ ਸਕਦਾ। ਬਿਲਕੁਲ ਸਹੀ ਕਿਹਾ ਤੁਸੀਂ। ਵਿਗਿਆਨ ਨੇ ਤਰੱਕੀ ਕੀਤੀ ਐ ਪਰ ਕੁੱਝ ਲੋਕਾਂ ਦੀ ਸੋਚ ਅਜੇ ਵੀ ਓਥੇ ਈ ਖੜੀ ਐ। ਜਿੱਥੇ ਧੀਹ ਨੂੰ ਜਣਮ ਲੈਣ ਤੋਂ ਪੈਲਾਂ ਈ ਕੁੱਖ ਵਿੱਚ ਮਾਰ ਦਿੱਤਾ ਜਾਂਦੈ ਏ।
ਹਾਂਜੀ-ਹਾਂਜੀ।
ਜੇਕਰ ਅਸੀਂ ਇਸਦੇ ਕਾਰਨਾਂ ਵੱਲ ਦੇਖੀਏ ਤਾਂ ਤੁਹਾਨੂੰ ਕੀ ਲੱਗਦਾ ਐ ਕਿ ਲੋਕ ਅੱਜ ਵੀ ਅਜੇਹਾ। ਪਾਪ ਕੇਓਂ ਕਰਦੇ ਆ ਹਨਾ।
ਕੇ ਜੀ ਏਦਾ ਕਾਰਨ ਆ
ਤਾਂ ਏ ਲੋਕ ਜਾਦਾਤਰ ਲੋਕ, ਦਾਜ ਮਤਲਬ ਜੀ ਅੱਜ ਵੀ ਲੋਕਾਂ ਦੇ ਮਨ ਚ ਏ ਹਾਲ ਆ ਕੀ ਲੋਕਾ ਨੇ ਕੁੜੀਆਂ ਤੋਂ ਦਾਜ ਮਗਦਾ ਅਗਲਾ। ਮੇਰੇ ਹਿਸਾਬ ਨਾਲ ਤਾਂ ਸਭ ਤੋਂ ਵੱਡਾ ਕਾਰਨ ਆ ਸਾਡੀ ਮਰਦ ਪ੍ਰਧਾਨ ਸੋਚ। ਜੈ ਜਿੱਥੇ ਪੁੱਤਰ ਨੂੰ ਵੰਸ਼ ਦਾ ਚਿਰਾਗ ਮੰਨੇਆ ਜਾਂਦਾ ਹੈ।
ਹਾਂਜੀ-ਹਾਂਜੀ।
ਦਾਜ ਦੀ ਲਾਂਤਾ ਤਾ ਦਿਤੀ ਏਦੇ ਵੇਆ ਦਾ ਖਰਚਾ, ਅੱਜ ਵੀ ਕਈ ਪਰਿਵਾਰਾਂ ਨੂੰ ਡਰਾਊੰਦੈ।
ਡਰਾਉਂਦਾ ਜੀ ਸਹੀ ਗੱਲ ਹੈ।
ਵਾ-ਵਾ ਸਮਾਜ ਵਿੱਚ ਔਰਤਾਂ ਦੇ ਖਿਲਾਫ਼। ਵੱਧ ਰਹੇ ਅਪਰਾਧਾਂ ਕਾਰਨ ਵੀ ਕੁੱਝ ਮਾਪੇ ਧੀਆਂ ਨੂੰ ਜਨਮ ਦੇਨ ਤੋਂ ਘਬਰਾਉਂਦੇ ਹਨ।
ਹਾਂਜੀ-ਹਾਂਜੀ।
ਪਰ ਕੀ, ਕਿਸੇ ਦੇ ਡਰ ਸਦਕਾ ਇੱਕ ਮਾਸੂਮ ਦੀ। ਜਾਣ ਲੈਣਾ ਜਾਇਜ਼ ਹੈ। ਇਸਦਾ ਨਤੀਜਾ, ਇਹ ਨਿਕਲ ਰਿਹਾ ਹੈ ਕਿ ਸਾਡਾ ਲਿੰਗ ਅਨੁਪਾਤ ਵਿਗੜ ਰਿਹਾ ਐ।
ਹਾਂਜੀ-ਹਾਂਜੀ ਬਿਲਕੁਲ ਜੀ।
ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ। ਜਿਸ ਨਾਲ ਸਮਾਜਿਕ ਸੰਤੁਲਨ ਵਿਗੜਦਾ ਹੈ। ਅਤੇ, ਔਰਤਾਂ ਵਿਰੁੱਧ ਅਪਰਾਧ ਹੋਰ ਵੱਧਦੇ ਹਨ।
ਹਾਂਜੀ-ਹਾਂਜੀ ਬਿਲਕੁਲ ਜੀ।
ਹਾਂਜੀ, ਹਾਲਾਂਕਿ ਸਰਕਾਰ ਨੇ ਏ, ਪਣਾਏ ਹੋਏ ਹਨ ਜਿਸ ਤਹਿਤ ਗਰਭ ਵਿੱਚ ਲਿੰਗ ਦੀ ਜਾਂਚ ਕਰਨਾ ਸਖਤ ਅਪਰਾਧ ਹੈ। ਪਰ ਫੇਰ ਵੀ ਚੋਰ ਮੋਰੀਓ ਰਾਹੀਂ ਇਹ ਬੰ ਧੰਦਾ ਚੱਲ ਰਿਹਾ ਹੈ।
ਹਾਂਜੀ-ਹਾਂਜੀ ਜੀ ਜ਼ਰੂਰ ਚੱਲ ਰਿਹਾ ਜੀ।
ਤੇ ਉਹ ਹੁਣ ਸਵਾਲ ਇਹ ਉੱਠਦਾ ਹੈ ਕਿ ਇਸਨੂੰ ਰੋਕਿਆ ਕਿਵੇਂ ਜਾਵੇ। ਸਿਰਫ਼ ਕਾਨੂੰਨ ਨਾਲ ਗੱਲ ਨਹੀਂ ਬਣਨੀ।
ਹਾਂਜੀ, ਇਹ ਆਪਣੇ ਆਪ ਵੀ ਸੋਚਣਾ ਚਾਹੀਦਾ ਕਿ, ਕਿ ਕਹਿੰਦੇ ਕੁੜੀ ਬਿਨਾਂ ਸਮਾਜ ਅਧੂਰਾ। ਜੇ ਆਪ ਆਪਣਾ ਆਲਾ ਦੁਆਲੇ ਚ ਹੁਣ ਦੇਖੋ ਜੀ, ਕਿੰਨੇ ਲੋਕਾਂ ਦਾ ਹਨਾ। ਘਰ ਬਰਬਾਦ ਹੋ ਰਹੇ ਓ- ਕੀ ਕਾਰਨ ਸਿਰਫ ਇੱਕ ਕੁੜੀ ਦਾ ਕਾਰਨ ਜੇ ਕੁੜੀਆਂ ਦੀ ਵਾਧ ਹੋਊਗੀ ਮੁੰਡਿਆਂ ਦੀ। ਜਨਸੰਖਿਆ ਵੱਧ ਗਈ ਕੁੜੀਆਂ ਦੀ ਜਨਸੰਖਿਆ ਘੱਟ ਰਹੀ ਹੋ ਜੀ। ਕਿਉਂਕਿ ਪਹਿਲੇ ਹੀ ਗਰਬ ਚੈਕ ਕਰਵਾ ਰਹੀ ਕੁੜੀ ਆ ਕਿ ਮੁੰਡਾ।
ਨਾ ਜੀ।
ਤੇ ਕੁੜੀ ਦੀ ਭਰੂਣ ਹੱਤਿਆ ਕਰਵਾਉਂਦੇ ਨੇ। ਤੇ ਕਹਿਣਗੇ ਕੁੜੀ ਨੂੰ, ਹਾਂਜੀ। ਜਦੋਂ ਪੜਾਉਂਦੇ ਨੇ ਉਸ ਤੋਂ ਪਹਿਲਾਂ ਵੀ ਕਹਿੰਦੇ ਨੇ ਕਿ ਕੁੜੀ ਆ ਬਗਾਨੀ। ਘਰ ਜਾਣਾ ਜੋ ਵੀ ਆ। ਤੇ, ਤੇ ਬਾਕੀ ਆਲੇ ਦੁਆਲੇ ਵੀ ਕਹਿ ਦੇ ਨੇ ਕਿ। ਕੁੜੀਆਂ ਪੈਦਾ ਹੋਣ ਤੋਂ ਪਹਿਲੇ ਹੀ ਉਹ ਕਰਵਾ ਦੇਦੇ ਨੇ ਨਾ ਮਲਬ ਭਰੂਣ ਹੱਤਿਆ।
ਭਰੂਣ ਹੱਤਿਆ ਕਰਵਾਦੇ ਨੇ। ਸਾਨੂੰ ਲੋਕਾਂ ਦੀ ਮਾਨਸਿਕਤਾ ਬਦਲਣੀ ਪਵੇਗੀ। ਧੀਆਂ ਨੂੰ ਬੋਝ ਨਹੀਂ, ਬਲਕਿ। ਉਹਨਾਂ ਨੂੰ ਉੱਚ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਉਣਾ ਪਵੇਗਾ।
ਹਾਂਜੀ-ਹਾਂਜੀ।
ਅੱਜ ਦੀਆਂ ਖੇਡਾਂ ਵਿਗਿਆਨ ਰਾਜਨੀਤੀ ਅਤੇ ਹਰ ਖੇਤਰ ਵਿੱਚ ਦੇਸ਼ ਦਾ ਨਾਂ ਰੋਸ਼ਨ ਕਰ ਰਹੀਆਂ ਹਾਂ ਨ।
ਹਾਂ ਸਹੀ ਗੱਲ ਹੈ ਜੀ।
ਜੇਕਰ ਅਸੀਂ ਉਹਨਾ ਨੂੰ ਜਨਮ ਹੀ ਨਹੀਂ ਲੈਣ ਦੇਵਾਂਗੇ ਤਾਂ ਦੇਸ਼ ਅੱਗੇ ਕਿਵੇਂ ਵਧੇਗਾ।
ਹਾਂਜੀ। ਹਾਂ।
ਹਾਂਜੀ।
ਇਹ ਤਾਂ ਗੱਲ ਹੈਗੀ ਆ ਜੀ, ਪਰ ਆਉਣ ਵਾਲੇ, ਆਉਣ ਵਾਲੇ ਸਮੇਂ ਚ ਨਾ ਜੀ ਤੇ ਕੁੜੀਆਂ ਦੀ ਜਨਸੰਖਿਆ ਜਮਾ ਖਤਮ ਹੋਜੂਗੀ ਜੀ।
ਹਾਂਜੀ- ਹਾਂਜੀ।
ਇਕ ਚਾਹੁੰਦਾ ਕਿ ਮੁੰਡਾ ਹੋਵੇ, ਕੁੜੀ ਨੂੰ ਨੀ ਐ ਨੀ ਹੈ ਵੀ ਕੁੜੀ ਵੀ ਸਾਡੇ ਕੁੜੀ ਵੀ ਹੋਵੇ, ਹਰੇਕ ਲੇਡੀ ਚਾਹੁੰਦੀ ਕਿ ਸਾਡੇ ਇੱਕੇ ਮੁੰਡਾ -ਮੁੰਡਾ ਹੋਵੇ ਤੇ ਧੀ ਤਾਂ ਹੋਵੇ ਹੀ ਨਾ।
ਇਹ ਤਾਂ ਹੈ, ਹਾਜੀ।
ਤੇ ਜਦਕੀ ਇੱਕ ਵਾਰ ਮੁੰਡਾ ਹੋ ਗਿਆ, ਜੇ ਦੂਜੀ ਵਾਰ ਕੋਈ ਬੱਚਾ ਹੋਣ ਦੇ ਚਾਂਸ ਵੀ ਨੇ। ਤਾਂ ਉਨੂੰ ਚੈੱਕ ਕਰਵਾ ਕੇ ਜੇ ਪਤਾ ਲੱਗ ਧੀ ਆ ਤਾਂ ਉਹਨੂੰ ਗਰਬ ਚ ਆਲਾ
ਕੀ ਭਰੂਣ ਹੱਤਿਆ ਕਰ ਦਿੰਦੇ ਨੇ।
ਭਰੂਣ ਹੱਤਿਆ ਕਰ ਦਿੰਦੇ ਨੇ ਜੀ।
ਪਰ ਇਹਨਾਂ ਨੂੰ ਲੋਕਾਂ ਨੂੰ ਇਹ ਨੀ ਪਤਾ ਕਿ ਧੀ ਕੁਦਰਤ ਦਾ ਸਭ ਤੋਂ ਖੂਬਸੂਰਤ ਤੋਹਫ਼ਾ ਹੈ। ਕੀ ਧੀ ਬਚੇਗੀ ਨੀ ਤਾਂ, ਸੰਸਾਰ ਚੱਲੇਗਾ ਕਿਵੇਂ।
ਹਾਂਜੀ।
ਹਾਂਜੀ।
ਹਾਂਜੀ। ਪਰ ਇੱਕ ਗੱਲ ਐ, ਧੀ ਭੈਣ ਤੋਂ ਬਿਨਾਂ ਆਪਣਾ ਸਮਾਜ ਵੀ ਅਧੂਰਾ ਆ ਜੀ।
ਹਾਂਜੀ।
ਧੀਆਂ ਨਾਲ ਹੀ ਅੱਗੇ ਘਰ ਚੱਲਦੇ ਨੇ, ਜੇ ਧੀ ਨੀ ਹੋਊਗੀ ਤਾਂ ਕਹਿੰਨੇ, ਅੱਗੇ ਵਿਆਹ ਹੋਊਗਾ। ਵਿਆਹ ਤੋਂ ਬਾਦ ਉਹ ਅੱਗੇ ਜਨਮ ਦੇਊਗੀ।
ਜੀ ਇਹ ਤਾਂ ਹੈ, ਜਿਹਨਾਂ ਨੂੰ ਇਹ ਨੀ ਪਤਾ ਕੀ ਆਪਾਂ ਜਿਸਨੂੰ ਜੰਮ ਜੰਮਦੇ ਆ ਮੁੰਡਾ ਵੀ ਉਨੇ ਜੰਮ ਕੇ ਦੇਣਾ, ਧੀ ਨੇ ਤਾਂ ਮੁੰਡਾ ਜੰਮ ਕੇ ਦੇਣਾ ਜੀ।
ਹਾਂਜੀ -ਹਾਂਜੀ ਪਰ ਇਹ ਬਸ ਇੱਕ ਲੋਕਾਂ ਚ ਫੈਲ ਰਿਹਾ ਕਿ ਧੀ ਨੂੰ ਜਨਮ ਨਾ ਦਿਓ। ਤੇ ਮੁੰਡਾ -ਮੁੰਡਾ ਹੋਏ। ਪਰ ਬਟ ਇਹ ਨੀ ਸੋਚ ਰਹੇ ਕਿ ਧੀ ਬਿਨਾਂ ਤੱਕ
ਚਲਣਾ ਚਾਹੀਦਾ, ਧੀ ਬਿਨਾਂ ਤਾਂ ਕਿਸੇ ਦਾ ਘਰ ਨੀ ਚੱਲਦਾ ਜੀ
ਬਸ ਇੱਕ ਦਾਜ ਤੋਂ ਡਰਦੇ ਲੋਕ, ਧੀ ਨੂੰ ਜੰਮਣ ਤੋਂ ਕਰ ਦਿੰਦੇ ਨੇ, ਪਰ ਜੀ ਸਾਨੂੰ ਐ ਦਾਜ ਪ੍ਰਥਾ ਤੇ ਵੀ ਵੱਧ ਤੋਂ ਵੱਧ ਸੋਚਣਾ ਚਾਹੀਦਾ, ਨਾ ਸਾਨੂੰ ਦਾਜ ਲੈਣਾ ਚਾਹੀਦਾ, ਨਾ ਸਾਨੂੰ ਕਿਸ ਤੋਂ ਦੇਣਾ ਚਾਹੀਦਾ ਜੀ, ਇਸ ਤੇ ਸਖ਼ਤ ਤੋਂ ਸਖ਼ਤ ਆਪਾਂ ਨੂੰ ਰੋਕ ਲਗਾਉਣੀ ਚਾਹੀ ਦੀ ਆ ਜੀ, ਹਾਂਜੀ।
ਤੇ ਹੁਣ ਮਤਲਬ ਜਿਵੇਂ ਲੜਕੀਆਂ ਦੀ ਗਿਣਤੀ ਘੱਟ ਰਹੀ ਐ ਜੀ ਤਾਂ ਸਮਾਜ ਚ ਬਹੁਤ ਮੁੰਡੇ ਕਵਾਰੇ ਨੇ।
ਓ ਤਾਂ ਹੈ ਜੀ।
ਤੇ
ਹਾਂਜੀ।
ਤੇ ਜੀ ਕਹਿੰਨੇ
ਇਹ ਬਹੁਤ ਲੋਕਾਂ ਦੇ ਘਰ ਖਤਮ ਹੋ ਰਹੇ ਨੇ। ਕਿਉਂਕਿ ਉਹਨਾਂ ਦੇ ਅੱਗੇ ਵੰਸ਼ ਨੀ ਵੱਧ ਰਿਹਾ। ਪਤੀ ਨੂੰ ਮਾਰ ਹੀ ਦੇਣਗੇ ਤਾਂ ਮੁੰਡੇ ਵਿਆਹ ਵੀ ਕਿਹਦੇ ਨਾਲ ਕਰਵਾਉਣਗੇ?
ਹਾਂਜੀ।
ਤੇ ਅ ਜੇ ਮੁੰਡੇ ਦਾ ਵਿਆਹ ਨੀ ਹੋਊਗਾ ਧੀਆਂ ਜੰਮਦੇ ਨੀ ਮੁੰਡਿਆਂ ਦਾ ਵਿਆਹ ਨੀ ਹੁੰਦਾ, ਤਾਂ ਹੀ ਕਰਕੇ ਅੱਗੇ ਵੀ ਸੀ ਤਾਹੀ ਤਾ ਵੰਸ਼ਨੀ ਵੱਧਦਾ ਹਾਂਜੀ।
ਅੱਧੀ ਅਬਾਦੀ ਤਾਂ ਜੀ ਧੀ ਦੇ ਨਾਲ ਹੀ ਘੱਟ ਰਹੀ ਆ।
ਹਾਂਜੀ।
ਜੇ ਧੀ ਹੋਊਗੀ, ਤਾਂ ਅੱਗੇ ਆਬਾਦੀ ਵਧੂਗੀ।
ਤਾਂ ਹੈ ਜੀ ਆਪਣੀ ਆਬਾਦੀ ਚ ਵੀ ਬਹੁਤ ਜ਼ਿਆਦਾ ਜੀ, ਇਹ ਧੀ ਨੂੰ ਜਿਹੜੀ ਭਰੂਣ ਹੱਤਿਆ ਕਰ ਦਿੰਦੇ ਨੇ ਵਿੱਚ, ਗਰਭ ਦੇ ਵਿੱਚ ਹੀ ਜੀ ਉਸ ਕਰਕੇ ਆਬਾਦੀ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ।
ਹਾਂਜੀ, ਹੁਣ ਪਹਿਲਾਂ ਆਲੇ ਦੇਖੋ ਜੀ ਪਹਿਲਾਂ ਆਲੇ ਜ਼ਮਾਨੇ ਚ, ਕਹਿੰਨੇ ਧੀ ਨੂੰ ਵ ਲਕਸ਼ਮੀ ਰੂਪ ਮੰਨਦੇ ਸੀ
ਓ ਤਾਂ ਹੈ ਜੀ।
ਹਾਂਜੀ।
ਹਾਂਜੀ, ਧੀ ਤਾਂ ਕਿੰਨਾ ਪਿਆਰਾ ਤੋਹਫ਼ਾ ਹੈ ਜੀ।
ਹਾਂਜੀ।
ਹਾਂਜੀ। ਜੇ ਅਸੀਂ
ਹਾਂ
ਧੀਆਂ ਜੰਮਣ ਤੋਂ ਹੀ ਡਰਾਂਗੇ, ਤਾਂ ਅੱਗੇ ਵੰਸ਼ ਨੀ ਵੱਧਦਾ ਜੀ।
ਹਾਂਜੀ, ਪਰ ਅੱਜ ਕ
ਅੱਜ-ਕੱਲ ਦੇ ਲੋਕ ਨਾ ਧੀ ਨੂੰ ਜੰਮਣ ਦਾ ਇੱਕ ਬਹੁਤ ਵੱਡਾ ਭਾਰ ਮੰਨਦੇ ਇਹ ਤਾਂ ਕੋਈ ਭਾਰ ਨਹੀਂ ਹੁੰਦਾ ਜੀ, ਬਸ ਆਪਣੀ- ਆਪਣੀ ਸੋਚ ਹੈ ਜੀ, ਲੋਕਾਂ ਨੇ ਪ੍ਰਥਾਵਾਂ ਬਣਾਈਆਂ ਨੇ, ਧੀ-ਧੀ ਨੂੰ ਬਸ ਜੀ
ਪਰ ਅੱਜ- ਕੱਲ੍ਹ ਦੇ ਟਾਈਮ ਚਨਾ ਸਰਕਾਰ ਨੇ ਬਹੁਤ ਯੋਜਨਾਵਾਂ ਖੋਲ ਰੱਖਿਆ ਨੇ। ਜਦੋਂ ਕਹਿੰਦੇ ਬੇਟੀ ਹੋਈ ਤਾਂ ਉਹਦੇ ਵਾਸਤੇ ਮਤਲਬ ਆਪਾਂ ਪੈਸੇ ਜਮਾ ਕਰਾ ਕੇ, ਉਹ ਬੋਝ ਨਹੀਂ ਰਹਿ ਸਕਦੇ ਆਪਣੇ ਤੇ। ਜਾਂ ਥੋੜਾ- ਥੋੜ੍ਹਾ ਆਪਾਂ ਹੁਣ ਮਤਲਬ ਇਕੱਠਾ ਕਰ ਸਕਦੇ ਹਾਂ, ਹਰ ਮੰਥ ਸਕੀਮ ਖੋਲ ਰੱਖੀ ਐ ਸਰਕਾਰ ਨੇ। ਕੀ ਆਪਾਂ ਡਾਕਖਾਨੇ ਦੀ ਸੁਵਿਧਾ ਕਰ ਰੱਖੀ ਆ ਵੀ ਆਪਾਂ ਇੱਕ ਧੀ ਦੇ ਨਾਂ ਤੇ ਪੰਜ ਸੌ ਜਾਂ ਹਜ਼ਾਰ ਰੁਪਏ ਇੱਕ ਮਹੀਨਾ ਰੱਖ ਕੇ, ਤਾਂ ਉਹਦੀ ਇੱਕੀ ਸਾਲ ਤੱਕ ਆਪਣੇ ਪੈਸੇ ਬਹੁਤ ਇਕੱਠੇ ਹੋਣ, ਕਿ ਧੀ ਲੋਕਾਂ ਦੇ ਬੋਝ ਨਾ ਬਣ ਸਕੇ। ਵੀ ਘਰਦਿਆਂ ਦੇ ਬੋਝ ਨਾ ਬਣੇ ਬਈ ਲੋਕ ਧੀਆਂ ਨੂੰ ਜੰਮਣ, ਤਾਂ ਕਰਕੇ ਸਰਕਾਰ ਨੇ ਇਹ
ਹਾਂਜੀ, ਹੁਣ ਤਾਂ ਬਹੁਤ ਜਿਆਦਾ ਯੋਜਨਾਵਾਂ ਬਣਾਈਆਂ ਜੀ, ਧੀ ਤ
ਅੱਜ-ਕੱਲ੍ਹ ਦੀਆਂ ਕੁੜੀਆਂ ਨਾ ਮੁੰਡਿਆਂ ਦੇ ਬਹੁਤ ਜ਼ਿਆਦਾ ਬਰਾਬਰ ਨੇ।
ਇਹ ਤਾਂ ਹੈ ਜੀ।
ਪਹਿਲਾਂ ਹੁਣ ਸੀ ਕਿ ਧੀ ਨੂੰ ਆਪਾਂ ਕਹਿੰਦੇ ਸੀ ਵੀ ਘਰ ਚ ਰਹਿਣਾ, ਅੱਜ-ਕੱਲ੍ਹ ਦੀ ਜਨਰੇਸ਼ਨ ਹੁਣ ਬਾਹਰ ਫਿਰ ਦੀ ਹੈ ਜੀ ਬਹੁਤ, ਪਰ ਧੀ ਹਰ ਇੱਕ ਕੰਮ ਦੇ ਕਾਬਿਲ ਆ। ਪਰ ਕੀ ਜਦਕਿ ਉਹ ਕੰਮ ਮੁੰਡੇ ਦੇ ਕਾਬਲ ਨੀ ਹੈਗਾ, ਜੋ ਕੁੜੀ ਕਰ ਸਕਦੇ ਇੱਕ
ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ, ਧੀ ਤਾਂ ਅੱਜ- ਕੱਲ ਮੁੰਡਿਆਂ ਤੋਂ ਵੀ ਜਿਆਦਾ ਅੱਗੇ ਹੈ ਜੀ। ਜੇ ਆਪਾਂ ਕਿਤੇ ਵੀ ਸਕੂਲ- ਕਾਲਜ ਕੁਛ ਵੀ ਦੇਖਲੋ ਜੀ ਖੇਡ ਖੇਤਾਂ ਚ ਹੋਰ ਆਪਾਂ ਕਹਿ ਦਿੰਦੇ ਹਾਂ, ਕੁਥ ਵੀ ਅਥਲੈਟਿਕ ਕੁੱਛ ਵੀ ਏਹ ਸਬ ਚ ਧੀ ਸਭ ਤੋਂ ਅੱਗੇ ਮੁੰਡਿਆਂ ਨਾਲੋਂ ਵੀ ਅੱਗੇ ਹੈ ਜੀ
ਹੁਣ ਆਪਾਂ ਕਿੰਨੀਆਂ ਨਿਊਜ ਵੇਖਦੇ ਆਂ, ਕੈਹੰਨੇ ਕਿੰਨੇ ਹੁਣ ਸੋਸ਼ਲ ਮੀਡੀਆ ਐਪ ਚੱਲ ਰਏ ਨੇ, ਓਹ ਚ ਸਭ ਕੁਛ ਹਰ ਇੱਕ ਥਾਂ ਤੇ ਨਾ ਕੁੜੀ ਦਾ ਚੱਲ ਰੇਆ। ਜਦਕਿ ਆਪਣੇ ਇਕ ਲੈਹਰੇ ਦੇ ਨੇੜੇ ਪਿੰਡਾਂ ਆਂ।
ਹਾਂਜੀ-ਹਾਂਜੀ।
ਓਹ ਕੁੜੀ ਨੇ ਬਹੁਤ ਤਰੱਕੀ ਕੀਤੀ ਐ ਜੀ।
ਹਾਂਜੀ ਏਹ ਤਾਂ ਹੈ ਜੀ, ਅੱਜ-ਕੱਲ ਕੁੜੀ ਮੁੰਡਿਆਂ ਨਾਲੋਂ ਵੱਧ ਤਰੱਕੀ ਕਰਦੀ ਐ ਜੀ।
ਹਾਂਜੀ ਇੱਕ ਨਾ ਆਪਣੇ ਨਾਲ ਦੇ ਪਿੰਡ, ਕੁੜੀ ਇੱਕ ਘਰ ਚ ਤਿੰਨ ਕੁੜੀਆਂ-ਕੁੜੀਆਂ ਸੀਆਂ। ਤੇ ਓਹਦੇ ਘਰ ਦੇ ਸਾਰੇ ਓਹਨੂੰ ਕਹਿੰਦੇ ਸੀ ਕਿ, ਕੁੜੀਆਂ ਬੋਝ ਨੇ। ਪਰ ਓਹ ਕੁੜੀ ਨੇ ਬਹੁਤ ਤਰੱਕ
ਤਰੱਕੀ ਕੀਤੀ ਖੇਡਾਂ ਚ ਲੱਗ ਗੀ। ਤਾਂ ਹੈ ਜੀ ਧੀਆਂ ਬਹੁਤ ਜਿਆਦਾ ਤਰੱਕੀ ਕਰਦੀਅਨ, ਜੇ ਸਮਝਣ ਵਾਲੀ ਗੱਲ ਐ ਜੀ। ਕ।
ਹਾਂਜੀ-ਹਾਂਜੀ ਓ
ਲੋਕਾਂ ਦੀ ਸੋਚ ਐ ਜੀ।
ਹਾਂ ਓਨਾਂ ਨੇ ਆਪਣੇ ਸੰਗਰੂਰ ਜ਼ਿਲੇ ਦਾ ਸਭ ਤੋਂ ਉੱਪਰ ਨਾਮ ਰੋਸ਼ਨ ਕੀਤਾ ਜੀ।
ਹਾਂਜੀ-ਹਾਂਜੀ।
ਤੇ। ਆਪਣੇ ਨੇੜੇ ਪਿੰਡੇ ਆ, ਜੜੇ ਸਿਰਫ ਸੋਲਾਂ-ਸਤਾਰਾਂ ਕੁ ਸਾਲ ਦੀ, ਕੁੜੀ ਆ।
ਕੁਈਆ।
ਪਰ ਓਹਨੂੰ ਦੇਖ ਕੇ ਏਹ ਲੱਗਦਾ ਕਿ ਧੀ ਸਭ ਤੋਂ ਉੱਪਰ ਆ ਵੀ ਮੁੰਡੇ ਨਾਲੋਂ ਵੀ।
ਏਹ ਤਾਂ ਸਿਰਫ ਜੇ ਨਿਆਰਾ ਤੋਹਫ਼ਾ ਹੈ ਜੀ। ਜੇ ਆਪਾਂ ਹਾਂਜੀ, ਚਲੋ ਓਕੇ ਜੀ।
ਹਾਂਜੀ-ਹਾਂਜੀ।
ਹਾਂਜੀ ਠੀਕ ਐ ਜੀ ਬਹੁਤ ਵਦੀਆ ਲੱਗੇਆ ਤੁਹਾਡੇ ਨਾਲ ਗੱਲ ਕਰਕੇ। ਕੀ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਹੋਰ ਚਾਹੀਦਾ ਲੋਕਾਂ ਨੂੰ ਕੀ। ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਤੇ ਇਹਦੇ ਨਾਲ ਕੁੜੀਆਂ ਦਾ ਬਹੁਤ ਜ਼ਿਆਦਾ ਮਾਣ ਕਰ। ਜੇ ਤਾਂ ਹੈ ਜੀ ਜੇ ਧੀ ਨੂੰ ਜੰਮਣ ਤੋਂ ਡਰਾਂਗੇ ਤਾਂ ਸੰਸਾਰ ਚੱਲੇਗਾ ਕਿਵੇਂ।
ਸੰਸਾਰ ਚੱਲੇਆ ਕਿਵੇਂ। ਬਾਕੀ ਸਰਕਾਰੀ ਯੋਜਨਾਵਾ ਨਾਲ ਕਰਕੇ ਕੋਈ ਧੀ ਦਾ ਇੱਕ ਘਰ ਚ ਹੋਣਾ ਪੈਦਾ ਕੋਈ ਵੱਡੀ ਗੱਲ ਨੀ ਹੈਗੀ, ਹਰ ਘਰ ਇੱਕ ਧੀ ਹੋਣੀ ਜ਼ਰੂਰੀ ਆ। ਹੈਲੋ। ਹੈਲੋ। ਚਲੋ ਠੀਕ ਐ ਜੀ ਧੰਨਵਾਦ ਜੀ।